ਤਾਂਈ
ਸਸ ਸ਼੍ਰੀ ਕਾਲ ਜੀ, ਹੋਰ ਦੱਸੋ, ਹਾਂਜੀ ਵਧੀਆ ਤੁਸੀਂ ਦੱਸੋਂ?
ਹਾਂਜੀ, ਮੈਂ ਵੀ ਵਧੀਆ, ਘਰੇ ਠੀਕ ਨੇ ਸਭ?
ਹਾਂਜੀ ਹਾਂਜੀ।
ਹਾਂਜੀ
ਗੈਸਟ ਚੱਲੇ ਗਏ ਤੁਹਾਡੇ ਕੁ ਹਜੇ ਹੈਗੇ ਨੇ ਘਰੇ?
ਨਈਹੀਂ ਨਈ ਜਾ ਚੁੱਕੇ ਨੇ ਤੁਸੀਂ ਇਹ ਦੱਸੋ ਤੁਸੀਂ ਬ੍ਰੇਕਫਾਸਟ 'ਚ ਕੀ ਖਾਇਆ ਸੀ।
ਮੈਨੇ ਅ ਅਹ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੇ ਬਰੰਚ ਕੀਤਾ ਤਾਂ ਉਸ ਚ ਮੈਨੇ ਖਾਈ ਸੀਗੀ ਅੱਛਾ ਓ ਚਨਿਆਂ ਦੀ ਦਾਲ ਹੁੰਦੀ ਹੈ ਨਾ ਜਿਹੜੀ
ਹਾਂਜੀ ਹਾਂਜੀ
ਓ ਦਾਲ ਤੇ ਨਾਲ ਪਰਾਂਠੇ ਸੀਗੇ ਤੇ ਨਾਲ ਅਚਾਰ।
ਓਕੇ, ਅੱਛਾ ਤੁਸੀਂ ਛੋਲੇ ਦੀ ਦਾਲ ਬਣਾਉਂਦੇ ਓ ਉਸ ਚ ਚਲੌਕੀ ਵੀ ਪਾਉਦੇ ਓ?
ਨੀ-ਨੀ ਉਹ ਮਤਲਬ ਅਸੀਂ ਬਹੁਤ ਘੱਟ ਖਾਂਨੇ ਆ ਸਿੰਪਲ ਦਾਲ ਖਾਂਨੇ ਆ।
ਓਕੇ ਮਤਲਬ ਸਾਡੇ ਘਰ ਜਦੋਂ ਬੰਦੀ ਅਸੀਂ ਮੋਸਟਲੀ ਮਤਲਬ ਥੋੜੀ ਲੋਕ ਕੇ ਪਾ ਕੇ ਬਣਾਉਦੇ ਆ।
ਮੇਰੇ ਮਾਸੀ ਬਹੁਤ ਬਣਾਉਂਦੇ ਨੇ ਮੈਂ ਉਹਨਾਂ ਕੋਲ ਜਦੋਂ ਵੀ ਜਾਂਦੀ ਹਾਂ ਨਾ ਉਹ ਹਮੇਸ਼ਾ ਇਹ ਦਾਲ ਬਣਾਉਂਦੇ ਨੇ ਲੋਕ ਪੀ ਪਾ ਕੇ
ਹਾਂਜੀ ਹਾਂ ਮਤਲਬ ਵੈਸੇ ਤਾਂ ਲੋਕੀ ਨਹੀਂ ਖਾਂਦੀ ਮੈਂ ਤੇ। ਦਾਲ ਚ ਪਾਈ ਹੋਏ ਤਾਂ ਖਾ ਲੈਈ ਦੀ ਐ ਤੁਹਾਨੂੰ ਤਾਂ ਪਸੰਦ ਨ ਹੈ ਨਾ ਲੋਕੀ ਸ਼ਾਇਦ?
ਨੀ, ਮੈਨੂੰ ਤਾਂ ਪਸੰਦ ਆ।
ਤਾਨੂੰ ਸਰੋਂ ਹੀ ਨੀ ਪਸੰਦ ਐ।
ਹਾਂਜੀ ਹਾਂ ਮੈਨੂੰ ਉਹ ਨੀ ਬੈਂਗਣ ਤੇ ਤਰੋਈ ਦੋਨੋਂ ਹੀ ਨੀ ਮੈਂ ਖਾਂਦੀ।
ਓਕੇ ਓ
ਹਾਂਜੀ ਪਤਾ ਕੀਐ ਮੈਨੂੰ। ਕਿ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਕਿ ਨਹੀਂ ਯਾਰ ਸਬਜ਼ੀ ਟੇਸਟ ਨਹੀਂ ਹੋਣੀ
ਤਾਂ ਹੀ ਮਤਲਬ ਤੁਸੀਂ ਕਦੇ ਐਵੇਂ ਖਾ ਕੇ ਵੀ ਨਹੀਂ ਵੇਖੀ।
ਕਦੀ ਵੀ ਨਹੀਂ
ਯਾਰ ਤੈਨੂੰ ਪਤਾ ਐ। ਤਰੋਈ ਤਾਂ ਬਹੁਤ ਸਵਾਦ ਹੁੰਦੀ ਹੈ ਤੁਸੀਂ ਮਤਲਬ ਲਕੀ ਆਹੀ ਥੋੜਾ ਬਹੁਤ ਟੇਸਟ ਹੁੰਦਾ ਤਰੋਈ ਤਾ ਮੈਨੂੰ ਤਾਂ ਵਧੀਆ ਲੱਗਦੀ ਐ।
ਮੈਨੇ ਬੈਂਗਣ ਦਾ ਪਰਰਤਾ ਜ਼ਰੂਰ ਖਾਧਾ ਪਰ ਮਤਲਬ ਜਿਵੇਂ ਆਪਾਂ ਨੋਰਮਲ ਸਬਜ਼ੀ ਬਣਾਉਂਦੇ ਹਾਂ ਨਾ ਉਹ ਵਾਲੀ ਨਹੀਂ ਖਾਧੀ ਹੈਗੀ।
ਉਹ ਓਕੇ ਓਕੇ ਬੈਂਗਨ ਹਾਂ ਬੋਲੋ
ਮੈਂ ਮਤਲਬ ਕੱਲ ਵੀ ਕਰ ਰਹੀ ਸੀਗੀ ਗੱਲ ਇੱਕ ਕਹਿੰਦੇ ਕਿ ਮੈਨੂੰ ਸ਼ਿਮਲਾ ਮਿਰਚ ਪਸੰਦ ਸੀ ਮੈਂ। ਕ ਹੈ ਸ਼ਿਮਲਾ ਮਿਰਚ ਵੀ ਤੁਹਾਨੂੰ ਪਸੰਦ
ਅੱਛਾ ਉਹੀ ਅਰੇ ਸ਼ਿਮਲਾ ਮਿਰਚ ਕਿਵੇਂ ਨੀ ਪਸੰਦ ਹੋ ਸਕਦੀ।
ਕਿ ਸਹੀ ਕਹਿਰੀ ਅਗਰ ਮੈਂ ਕਹਿੰਦੀ ਮੈਂ ਜੰਕ ਫੂਡ ਖਾਂਦੀ ਮੈਂ ਹਾਂ ਅਗਰ ਬਰਗਰ ਯਾ ਮੈਂ ਕਿਹਾ ਪੀਜ਼ਾ ਤੇ ਹੋਵੇ ਫੇਰ ਤੁਸੀਂ ਖਾ ਲੈਂਦੇ ਹੋ ਮੈਂ ਕਿਹਾ ਘਰੇ ਬਣਾਈ ਹੋਈ ਨੀ ਖਾਂਦੇ।
ਉਹੀ ਤਾਂ ਯਾਰ ਸ਼ਿਮਲਾ ਮਿਰਚ ਤਾਂ ਬਹੁਤ ਸਵਾਦ ਲੱਗਦੀ ਮਤਲਬ ਕੁੱਝ ਵੀ ਹੋਏ ਤੁਸੀਂ ਸ਼ਿਮਲਾ ਮਿਰਚ ਪਾ ਲਓ ਅਲਗ ਟੇਸਟ ਵੱਧ ਜਾਂਦਾ ਹੈ ਖੁਸ਼ਬੂ ਬੜੀ ਵਧੀਆ ਆ ਜਾਂਦੀ ਹੈ।
ਤੁਸੀਂ ਆਲੂ ਵਾਲੇ ਖਾਂਦੇ ਹੋ ਜਾਂ ਮਤਲਬ ਕਿਵੇਂ ਖਾਂਦੇ ਹੋ।
ਦੇਖੋ ਵੈਸੇ ਤਾਂ ਆਲੂ ਸ਼ਿਮਲੀ ਮਿਰਚ ਦੀ ਵੀ ਸਬਜ਼ੀ ਬਣਦੀ ਆ ਉਹ ਵੀ ਖਾ ਲੈਂਦੇ ਹਾਂ। ਨਾਲੇ ਮਤਲਬ ਅਸੀਂ ਤਾਂ ਅਗਰ ਸ਼ਿਮਲੀ ਮਿਰਚ ਪਾਈ ਹੋਏ ਤਾਂ ਕਿਸੇ ਵੀ ਚੀਜ਼ ਵਿਚ ਪਾ ਲੈਂਦੇ ਹਾਂ ਮੈਗੀ ਹੋਏ ਤਾਂ ਸ਼ਿਮਲੀ ਮਿਰਚ ਪਾ ਲਓ ਚਾਮਿਨ ਅਹ ਹੋਏ ਤਾਂ ਸ਼ਿਮਲੀ ਮਿਰਚ ਪਾ ਲੋ ਪੁਲਾਓ ਚ ਪਾ ਲ ਲੋ ਹੋਰ ਫਰਾਈਡ ਰਾਈਸ ਹੋਣ ਤਾਂ ਉਹਦੇ 'ਚ ਪਾ ਲਓ ਜਿਵੇਂ ਚਾਵਲ ਰਾਤ ਦੇ ਬਚ ਗਏ ਤਾਂ ਉਹਦੇ 'ਚ ਫਰਾਈ ਕਰਕੇ ਬਣਾ ਲਈ। ਜਾਂ ਫਿਰ ਜੇ ਪਨੀਰ ਦੀ ਭੁਰਜੀ ਵੀ ਬਣਾ ਰਿਹਾ ਉਹਦੇ ਚ ਪ ਲੋੋ ਜੇ ਬੱਚੇ ਹੋਏ ਨੇ।
ਤਾਂ ਹਰ ਇੱਕ ਦੇ ਨਾਲ ਸੂਟ ਹੋ ਜਾਂਦੀ ਹੈ ਮਤਲਬ ਤੁਸੀਂ ਹਨਾ ਬਲਾਊਜ ਪਾਲੋ, ਹਰ ਇੱਕ ਚੀਜ਼ ਚ ਪਾਲੋ। ਮੈਂ ਕਿਹਾ ਕਿਵੇਂ ਨੀ ਖਾਂਦੇ। ਫਿਰ ਮੈਂ ਓਨਾਂ ਨੂੰ ਦੱਸਿਆ, ਮੈਂ ਕਿਹਾ ਦੋ ਤਿੰਨ ਤਰੀਕੇ ਨਾਲ ਸ਼ਿਮਲਾ ਮਿਰਚ ਬਣਦੀ ਏ, ਤੁਸੀਂ ਏ ਵਾਲੀ ਟ੍ਰਾਈ ਕਰੋ।
ਹੂੰ।
ਅਸੀਂ ਤਾਂ ਪਿਆਜ਼ ਵਾਲੀ ਵੀ ਬਣਾ ਲੈਂਦੇ ਆਂ।
ਹਾਂ ਮੈਨੂੰ ਤਾਂ ਭਰਵਾਂ ਵਾਲੀ ਵੀ ਬਹੁਤ ਵਧੀਆ ਲੱਗਦੀ, ਜਿਹਦੇ ਵਿੱਚ ਸ਼ਿਮਲੀ ਮਿਰਚ ਆਲੂ ਭਰ ਕੇ ਫਿਰ ਉਹਨੂੰ ਹਲਕਾ-ਹਲਕਾ ਫਰਾਈ ਕਰਦੇ ਆਂ।
ਇੱਕ ਮੰਮਾ ਬਣਾਂਦੇ ਨੇ ਮਤਲਬ ਜਿਵੇਂ ਲੰਬਾ-ਲੰਬਾ ਸ਼ਿਮਲਾ ਮਿਰਚ ਵੀ ਕੱਟ ਲੋ ਤੇ ਲੰਬਾ-ਲੰਬਾ ਪਿਆਜ਼ ਕੱਟ ਤੇ ਨਾ ਦੋਨਾਂ ਨੂੰ ਮਤਲਬ ਫਰਾਈ ਕਰਕੇ, ਓ ਵੀ ਬਣਦੀ ਐ।
ਹਾਂ।
ਓ ਵੀ ਮੈਂ ਕਿਹਾ ਯਾਰ, ਉਹ ਇੰਨੀ ਟੇਸਟੀ ਲੱਗਦੀ ਨਾ ਪਰਾਂਠੇ ਨਾਲ, ਪੁੱਛੋ ਹੀ ਨਾ।
ਪਤਾ ਨੀ, ਪਤਾ ਨੀ ਮੈਂ ਤੋ ਵਿਸ਼ਵਾਸ ਹੀ ਨਹੀਂ ਕਰ ਪਾ ਰਹੀ, ਕਿਸੇ ਨੂੰ ਸ਼ਿਮਲੀ ਮਿਰਚ ਕਿਵੇਂ ਨੀ ਪਸੰਦ ਐ।
ਬੱਸ ਇਹ ਐ ਹੁਣ ਕਈ ਕਹਿਣਗੇ ਸਾਨੂੰ ਕਰੇਲਾ ਵੀ ਪਸੰਦ ਨੀਂ, ਬਟ ਮੈਨੂੰ ਅੱਛਾ ਲੱਗਦੈ।
ਕਈ ਨੀ, ਮੈਂ ਹੀ ਕਿਹਾ ਸੀ ਤੁਹਾਨੂੰ ਮੈਨੂੰ ਕਰੇਲਾ ਨੀ ਪਸੰਦ, ਠੀਕ ਐ।
ਨਹੀਂ, ਤੁਸੀਂ ਨਹੀਂ, ਤੁਸੀਂ ਨਹੀਂ ਦੱਸਿਆ।
ਮੈਂ ਹੀ ਕਿਹਾ ਸੀ ਤੁਹਾਨੂੰ।
ਅੱਛਾ, ਨਹੀਂ ਮੈਨੂੰ ਲੱਗਿਆ ਵੀ ਤੁਹਾਨੂੰ ਜਸਟ ਲੋਕੀ ਪਸੰਦ ਨੀਂ।
ਨਹੀਂ ਮੈਨੂੰ ਕਰੇਲਾ ਪਸੰਦ ਨੀ ਐ।
ਅੱਛਾ ਮਤਲਬ ਜਿਹੜੀ ਉਹਦੇ ਵਿੱਚ ਆਪਾਂ ਫੀਲਿੰਗ ਕਰਦੇ ਆਂ ਮਸਾਲੇ ਦੀ, ਓ ਵੀ ਨੀ ਪਸੰਦ।
ਨਹੀਂ ਬਸ ਮਸਾਲਾ ਹੀ ਪਸੰਦ ਐ, ਮੈਨੂੰ ਕਰੇਲਾ ਨੀਂ ਪਸੰਦ ਐ ਮਤਲਬ ਕਿ ਮੰਮਾ ਨਾ ਇੱਕ ਤੇ ਇਕ ਅਖੌੜੇ ਬਣਾਉਂਦੇ, ਜਿਵੇਂ ਕਿ ਜਿਹੜੀ ਛੋਟੀ ਕਰੇਲੀਆਂ ਹੁੰਦੀਆਂ। ਓਨਾਂ ਨੂੰ ਕੱਟ ਕੇ ਬਣਾਇਆ ਨਾ, ਮੈਨੂੰ ਉਹ ਵੀ ਨੀ ਬਿਲਕੁਲ ਵੀ ਪਸੰਦ ਨਹੀਂ ਨਾ, ਬਿਲਕੁਲ
ਸਹੀ ਐ। ਓ ਨਾ ਮੈਨੂੰ ਪਤਾ, ਇੰਨੀ ਵਾਰ ਕਿਸੇ ਨੇ ਕੈਂਦੇ ਤੂੰ ਨਾ ਓ ਖਾਇਆ ਕਰ ਓ ਨਾ ਹੈਲਦੀ ਹੁੰਦੇ ਆ ਤੇਰੇ ਵਾਸਤੇ ਠੀਕ ਨੇ ਮੈਨੇ ਇੱਕ ਦੋ ਵਾਰ ਓ ਟ ਟ੍ਰਾਈ ਕੀਤਾ ਇੰਨਾ ਵੀਅਡ ਟੇਸਟ ਆਂਦੈ ਨਾ ਉਸਦਾ।
ਮੈਨੂੰ ਨਾ ਮੇਨ ਓਦੇ ਪੀਜੇ ਬਿਲਕੁਲ ਵਦੀਆ ਨੀ ਲੱਗਦੇ ਮੈਨੂੰ ਐਸੀ ਕੋਈ ਵੀ ਸਬਜ਼ੀ ਹੋਏ ਨਾ, ਜਿਦੇ ਚ ਐਵੇਂ ਅ ਅਚਾਨਕ ਨਾਲ ਕੱਚਰ-ਕੱਚਰ ਬੋਲਦੈ ਮੈਨੂੰ ਬਿਲਕੁਲ ਵੀ ਨੀ ਪਸੰਦ ਆਂਦਾ ਜਿਵੇਂ ਕੀ ਕੁੰਦਰੂ ਐ ਸਬ ਹੋ ਗਏ ਨਾ, ਐ ਕੀ ਕੈਂਦੇ ਨੇ ਓਨੂੰ ਟਿੰਡਾ
ਟਿੰਡਾਂ ਹਾਂ-ਹਾਂ ਠੀਕ ਐ-ਠੀਕ ਐ, ਇੱਕ ਮੇਰੇ ਮੰਮਾ ਨਾ ਕੜੀ ਹੁਨ ਨਵੇਂ ਈ ਤਰੀਕੇ ਨਾਲ ਨਾ ਆਮ ਆਮਚੂਰ ਹੁੰਦਾ ਓਹੋ, ਆਮਚੂਰ ਪਾਨ ਲੱਗੇ। ਓ ਬਲੈਕ-ਬਲੈਕ ਜਾ, ਤੇ ਅਗਰ ਓਦਾ ਪਾਊਡਰ ਹੋਵੇ ਫੇਰ ਵੀ ਐ ਅਗਰ ਓ ਕੱਲਾ ਮੂੰਹ ਚ ਆਂਦੈ ਨਾ ਜਦੋਂ ਆਪਾਂ ਖਾਂਨੇ ਆਂ ਓਦੋਂ ਇੰਨਾ ਬੇਕਾਰ ਟੇਸਟ ਹੁੰਦਾ ਮੈਂ ਕਿਆ ਮੰਮਾ ਪਾਏਆ ਨਾ ਕਰੋ, ਸਿੰਪਲ ਬਨਾਓ ਤੁਸੀਂ।
ਸਈ ਗੱਲ ਐ ਮੈਨੂੰ ਤਾਂ ਐਵੇਂ ਨਾ ਵੈਸੇ ਤਾਂ ਮੈਨੂੰ ਕਿਸ਼ਮਿਸ਼ ਪਸੰਦ ਏ ਲੇਕਿਨ ਜੇ ਗਾਜਰ ਦੇ ਹਲਵੇ ਚ ਕਿਸ਼ਮਿਸ਼ ਪਾ ਦੋ ਨਈ ਬਈ ਮੈਂ ਤੋ ਨੀ ਖਾਨ ਹੋਨੀ, ਚਏ ਗਾਜਰ ਦਾ ਹਲਵਾ, ਚਾਏ ਖੀਰ ਹੋਏ, ਚਾਏ ਪਿੰਨੀ ਹੋਏ ਮੈਨੂੰ ਕਿਸ਼ਮਿਸ਼ ਨਈ ਪਸੰਦ। ਪਤਾ ਮੇਰਾ ਐਵੇਂ ਹੁੰਦੈ ਜੇੜਾ ਟੇਸਟ ਚੱਲ ਰਿਐ ਚੱਲਨ ਦੋ। ਸੋਚੋ ਤੁਸੀਂ ਖਾ ਰਏ ਓਂ ਅਚਾਨਕ ਨਾਲ ਬੋਲੇ ਪੱਚੇ ਐਵੇਂ ਕਰਕੇ। ਕਿਸ਼ਮਿਸ਼ ਆ ਗਈ ਤੁਆਡੇ ਮੂੰਹ ਤੇ ਮੈਨੂੰ ਨਈ ਅੱਛਾ ਲੱਗਦਾ।
ਮੈਨੂੰ ਅਗਰ ਵੈਸੇ ਤੁਸੀਂ ਦੇਖੋ ਤਾਂ ਮਤਲਬ ਚਲੋ ਵੈਸੇ ਤਾਂ ਡਰਾਈ ਫਰੂਟ ਸਾਰੇ ਹੀ ਵਦੀਆ ਬਟ ਮੈਨੂੰ ਡਰਾਏ ਫਰੂਟਸ ਦੇ ਲੱਡੂ ਬਹੋਤ ਟੇਸਟੀ ਲੱਗਦੇ ਨੇ।
ਹਾਂ, ਤੁਸੀਂ ਅਲਸੀ ਦੇ ਲੱਡੂ ਖਾਦੈ ਐ ਕਦੀ।
ਹੂੰ-ਹੰ, ਓ ਵੀ ਖਾਦੇ ਨੇ ਤੇ ਕੱਲੇ ਜੇੜੇ ਡਰਾਏ ਫਰੂਟ ਦੇ ਹੁੰਦੇ ਨੇ ਓ ਵੀ।
ਓਹੋ ਵਾਓ ਯਾਰ।
ਮਤਲਬ ਅਲਸੀ ਆਲੇ ਨਾ, ਤੁਸੀਂ ਦੇਖੋ ਮਤਲਬ ਜਦੋਂ ਆਪਾਂ ਓਨੂੰ ਨਾ ਚਾਏ ਸਿੰਪਲ ਈ ਤੁਸੀਂ ਖਾ ਰਏ ਓ ਤਾਂ ਐਂ ਹੁੰਦਾ ਨਾ ਜਦੋਂ ਤੁ ਆਰਾਮ ਨਾਲ ਹਲਕਾ-ਹਲਕਾ ਖਾ ਰੇ ਆਂ ਕਿੰਨਾ ਟੇਸਟੀ ਲੱਗਦੈ।
ਹਾਂ ਪਤੈ ਮੈਨੂੰ ਨਾ ਜਿਵੇਂ ਅਲਸੀ ਦੇ ਲੱਡੂ ਵਿੱਚ ਖੋਇਆ ਪਾ ਕੇ ਤੇ ਅ ਡਰਾਈ ਫਰੂਟਸ ਵਗੈਰਾ ਪਾ ਕੇ ਬਨਾਓ ਤਾਂ ਸ ਓ ਮਤਲਬ ਇਕਦਮ ਅਲਗ ਈ ਟੇਸਟ ਆਂਦੈ ਦੇਖਦੇ ਨਾ ਅਲਸੀ ਵੈਸੇ ਈ ਥੋੜਾ ਬੋਤ ਡਰਾਈ ਫਰੂਟ ਆ ਟੇਸਟ ਕਰਦੀ ਐ।
ਬਿਲਕੁਲ ਨਾਲੇ ਚਲੋ ਠੀਕ ਐ ਵੀ ਥੋੜਾ ਹਨਾ ਐਵੇਂ
ਗਰਮ ਵੀ ਰੈਂਦਾ ਸਰੀਰ ਮਤਲਬ ਸਰਦੀਆਂ ਵਾਸਤੇ ਤਾਂ ਬੋਤ ਈ ਵਦੀਐ।
ਮੈਂ ਤਾਂ ਸਰਦੀਆਂ ਚ ਕੈਂਨੀ ਆਂ ਹੋਰ ਕੁਛ ਬਨਾਓ ਤੁਸੀਂ ਨਾ ਬਨਾਓ ਮੇਰੇ ਲਈ ਡਰਾਈ ਫਰੂਟ ਦੇ ਲੱਡੂ ਬਨਾ ਦੋ ਯਾ ਮੈਨੂੰ ਇੰਨੇ ਟੇਸਟੀ ਲੱਗਦੇ ਨੇ ਨਾ, ਤੇ ਅਗਰ ਤੁਸੀਂ ਮਤਲਬ ਖਾਨਾ ਵੀ ਨੀ ਨਾ ਖਾ ਰਏ ਓਂ ਤਾਂ ਵੀ ਮਤਲਬ ਤਾਨੂੰ ਐਂ ਵੀ ਨੀ ਫੀਲ ਹੋਏਗਾ ਤਾਨੂੰ ਭੁੱਖ ਲੱਗ ਰਈ ਐ।
ਅੱਛਾ ਤੁਸੀਂ ਕਿਵੇਂ ਬਨਾਂਦੇ ਓ ਵੈਸੇ ਐਹ
ਹਾਂ ਮਤਲਬ ਅ ਜਿਵੇਂ ਡੇਟਸ ਵਗੈ ਰਾ ਨੂੰ ਓਹ ਕਰਕੇ ਜਿਵੇਂ ਆਪਨੇ ਸਾਰੇ ਡਰਾਏ ਫਰੂਟਸ ਲੈ ਲਏ ਬਦਾਮ, ਕਾਜੂ ਤੇ ਇੱਕ ਓ ਗ੍ਰੀਨ ਵਾਲੇ ਸੀਡਸ ਨੀ ਹੁੰਦੇ ਹੈਗੇ ਯਾਰ ਮੈਨੂੰ ਨਾਮ ਨੀ ਓਨਾ ਦਾ ਨਈ-ਨਈ ਜਾਂ ਪੰਪਕਿਨ ਸੀਡਸ, ਹਾਂ ਪੰਪਕਿਨ ਸੀਡ, ਓ ਵਾਲੇ ਲੇ ਲੇ ਤੇ ਅਗਰ ਤੁਆਨੇ ਏਈ ਕਿਸ਼ਮਿਸ਼ ਪਾਨੀ ਐ ਤਾਂ ਪਾਲੋ। ਤੇ ਇੱਕ ਮਗਦ ਹੁੰਦੇ ਨੇ ਏ ਸਬ ਪਾ ਲੋ। ਤੇ ਏਨਾਂ ਨੂੰ ਨਾ ਥੋੜ੍ਹਾ ਮਤਲਬ ਫਰਾਈ ਕਰ ਲੋ ਥੋੜਾ-ਥੋੜ੍ਹਾ ਘਿਓ ਚ ਦੇਸੀ ਘਿਓ ਚ ਤੇ ਹਾਂਜੀ ਹਾਂ ਉਸ ਤੋਂ ਬਾਦ ਫਿਰ ਜੇੜੀਆ ਤੁਸੀਂ ਮਤਲਬ ਸ਼ੂਗਰ ਨੀ ਪਾਨੀ ਜੇੜੀ ਡੇਟਸ ਹੁੰਦੇ ਐ ਨਾ ਓਨਾਂ ਨੂੰ ਮਤਲਬ ਥੋੜਾ ਪਿੰਗਲਾਨੈ ਤੇ ਫੇਰ ਹਾਂਜੀ ਫੇਰ ਸਾਰੇ ਇਸ ਮਿਕਸਰ 'ਚ, ਉਹਨੂੰ ਮਿਕਸ ਕਰ ਲੋ ਤੇ ਗਰਮ-ਗਰਮ ਨੂੰ ਹੋ ਕਰ ਲਓ, ਅਗਰ ਇਹ ਠੰਡੇ ਹੋਗੇ, ਫੇਰ ਮਤਲਬ ਜੁੜਦੇ ਨੀ ਹੈਗੇ
ਓਕੇ-ਓਕੇ, ਪਰ ਯਾਰ ਮੈਨੂੰ ਤਾਂ ਸ ਸੋਚ ਕੇ ਇੱਕਦਮ ਮੂੰਹ ਤੇ ਪਾਣੀ ਆ ਰਿਹਾ ਐ
ਸਹੀ, ਬਟ ਇਹ ਏ ਕਿ ਗਰਮੀ 'ਚ ਨੀ ਖਾਧੇ ਜਾਂਦੇ, ਪਰ ਸਰਦੀ 'ਚ ਹੀ ਖਾਸ
ਹਾਂ, ਬਟ ਨਾਲੇ ਹੈਲਦੀ ਕਿੰਨੇ ਹੁੰਦੇ ਨੇ, ਕਿਉਂਕਿ ਚੀਨੀ ਵੀ ਨੀ ਪੈ ਰਹੀ।
ਹਾਂਜੀ ਹਾਂ, ਉਹੀ ਮ ਪਾਪਾ ਕਹਿੰਦੇ ਕਿ ਹੈਨਾ ਕੀ ਫਾਇਦਾ, ਜਦੋਂ ਇਹ 'ਚ ਆਪਾਂ ਸ਼ੂਗਰ ਪਾਂਣੀਓ, ਇਹ ਤੋ ਚੰਗਾ ਤੁਸੀਂ ਹੈਨਾ, ਖਜੂਰ ਪਾਓ ਜਾਂ ਗੁੜ ਪਾ ਲੋ ਇਹ ਚੀਜ਼ਾਂ ਠੀਕ ਨੇ। ਤੇ ਫੇਰ ਮੈਨੇ ਤੋਂ ਉਹ ਖਾਏ ਸੀਗੇ, ਮੈਨੂੰ ਬੜੇ ਮੈਂ ਤਾਂ ਹੁਣ ਹਰ ਸਰਦੀ ਕਹਿ ਦਿੰਦੀ ਆਂ, ਮੈਨੂੰ ਉਹੀ ਬਣਾ ਦੋ, ਬੜੇ ਟੇਸਟੀ ਲੱਗਦੇ ਨੇ।
ਹੂੰ, ਨਈ ਵਧੀਆ ਗੱਲ ਐ, ਸਰੀਰ ਵੀ ਗਰਮ ਰਹਿੰਦਾ ਐ।
ਤੇ ਨਾਲੇ ਵੈਸੇ ਵੀ ਇਮਿਊਨ ਸਿਸਟਮ ਵੀ ਵਧੀਆ ਰਹਿੰਦਾ ਆਪਣਾ, ਕਿਉਂਕਿ ਸਰਦੀਆਂ 'ਚ ਆਪਾਂ ਨੂੰ ਵੈਸੇ ਈ ਐਵੇਂ ਹੁੰਦਾ ਕਿ ਹਾਂ ਇੱਕ ਜਗ੍ਹਾ ਜੰਮ ਕੇ ਬੈਠੇ ਆ ਭਾਏ ਇੰਨਾ ਨਹੀਂ ਉਹ ਕਰਦੇ ਹੈਗੇ
ਹਾਂ।
ਗਰਮੀਆਂ ਤਾਂ ਚਲੋ ਫੇਰ ਵੀ ਆਪਾਂ ਥੋੜ੍ਹਾ ਬਹੁਤ ਕਰ ਲੈਂਦੇ ਆ, ਪਰ ਸਰ ਤਾਂ ਅਗਰ ਆਪਾਂ ਨੂੰ ਐ ਹੋ ਰਿਹਾ ਵੀ, ਪੂਰੀ ਧ ਐਨ ਧੁੰਦ ਪੈ ਰਹੀ ਏ ਫਿਰ ਤਾਂ ਆਪਾਂ ਬਿਲਕੁਲ ਈ ਕੰਮ ਨੀ ਕਰਦੇ
ਯਾਰ ਪਤਾ, ਮੈਨੂੰ ਨਾ ਸਰਦੀ ਠੀਕ ਲੱਗਦੀ ਐ ਥੋੜ੍ਹੀ ਬਹੁਤ, ਕਿਉਂ ਕਿ ਮੈਂ ਸਰਦੀਆਂ 'ਚ ਤੁਸੀਂ ਘੱਟ ਤੋਂ ਘੱਟ ਸਹੀ ਕੱਪੜੇ, ਮਤਲਬ ਜਿਵੇਂ ਥੀਕ ਕੱਪੜੇ ਪਾ ਕੇ ਘਟ ਤੋਂ ਘੱਟ ਤੁਸੀਂ ਬਾਹਰ ਤਾਂ ਜਾ ਸਕਦੇ ਓ, ਪਰ ਗਰਮੀ 'ਚ ਨਾ ਬੜੀ ਚਿਪ-ਚਿਪ ਹੋ ਜਾਂਦੀ, ਮੈਨੂੰ ਬਿਲਕੁਲ ਚੰਗੀ ਨੀ ਲੱਗਦੀ ਗਰਮੀ ਸਰਦੀ ਵੀ ਮੈਨੂੰ ਐਸਾ ਨੀ ਕਿ ਕੋਈ ਬਹੁਤ ਵਧੀਆ ਲੱਗਦੀ, ਸਰਦੀ ਵੀ ਵਧੀਆ ਨੀ ਲੱਗਦੀ, ਕਿਸ ਸਰਦੀਆਂ 'ਚ ਨਾ ਮੇਰੀ ਤਬੀਅਤ ਬੜੀ ਛੇਤੀ ਖ਼ਰਾਬ ਹੋ ਜਾਂਦੀ ਐ।
ਯਾ ਮੇਰੀ ਗਰਮੀਆਂ 'ਚ ਹੁੰਦੀ ਐ, ਮੈਂ ਗਰਮੀ 'ਚ ਬਿਲਕੁਲ ਵੀ ਠੀਕ ਨੀ ਰਹਿੰਦੀ
ਨਹੀਂ ਮਤਲਬ ਸਰਦੀਆਂ 'ਚ ਨਾ ਐਕਚੁਲੀ ਟੋਂਸ ਟਿਜ਼ ਵਗੈਰਾ ਮੈਨੂੰ ਬਹੁਤ ਹੁੰਦੇ ਆ ਤੇ ਇ ਇੱਕ-ਇੱਕ, ਦੋ-ਦੋ ਹਫ਼ਤੇ ਉਹਦੀ ਹੀ ਦਵਾਈਆਂ 'ਚ ਨਿਕਲ ਜਾਂਦੇ ਆ ਤੇ ਅਸੀ ਤੇ ਮਲਬ ਸਾਈਡ ਦੇ ਨਹੀਂ ਮੈਂ ਪੀਂਨੀ ਆ, ਮੈਂ ਸਭ ਕੁਝ ਕਰਦੀ ਆ, ਬਟ ਪਤਾ ਨੀ ਨਾ ਮੈਂ ਥੋੜ੍ਹੀ ਜਿਹੀ ਵੀ ਚਟਨੀ ਯਾਂ ਥੋੜਾ ਜਿਹਾ ਵੀ ਖੱਟਾ ਖਾ ਲਾ, ਮੈਨੂੰ ਬਹੁਤ ਜ਼ਿਆਦਾ ਉਹਦਾ ਗਲਤ ਅਸਰ ਪੈ ਜਾਂਦਾ ਮਤਲਬ ਮੈਂ, ਹਾਂ ਉਹੀ। ਪਰ ਮੇਰੀ ਜ਼ੁਬਾਨ ਬੜੀ ਚਟੋਰੀ ਐ, ਮੈਂ ਨਹੀਂ ਰਹਿ ਸਕਦੀ ਇਹ ਸਭ ਚੀਜ਼ਾਂ ਤੋਂ ਬਿਣਾ ਤਾਂ ਈ ਕਰਕੇ ਨਾ ਫੇ ਮੈਨੂੰ ਪਾਪਾ ਵੀ ਇੰਨਾ ਡਾਟ ਦਿੰਦੇ ਕਿ, ਤੈਨੂੰ ਠੰਡਾ ਪਾਣੀ ਵੀ ਪੀਣਾ, ਤੈਨੂੰ ਇਹ ਸਭ ਖੱ ਖੱਟੀ ਚੀਜ਼ਾਂ ਵੀ ਖਾਣੀਆਂ ਨੇ, ਫੇਰ ਤੂੰ ਕਹਿੰਨੀ ਗਲਾ ਖ਼ਰਾਬ ਹੋ
ਹਮ, ਹੁਣ-ਹੁਣ ਗਰਮੀਆਂ 'ਚ ਵੀ ਇਹ ਹੁੰਦਾ ਜਦੋਂ ਆਪਾਂ ਆਂਨੇ ਆ ਨਾ, ਫਰਿੱਜ਼ ਆਲਾ ਪਾਣੀ ਪੀਂਨੇ ਆ ਨਾ, ਕਈ ਵਾਰ ਹੋ ਜਾਂਦਾ ਆਪਾਂ ਨੂੰ ਕਿ ਹਾਂ ਯਾਰ ਗਲਾ ਦਰਦ ਕਰ ਰਿਹਾ ਐ, ਜ਼ੁਕਾਮ ਹੋ ਗਿਆ ਟਿੱਕਦੇ ਆਪਾਂ ਫੇਰ ਨੀ, ਹਰਕਤਾਂ ਫੇਰ ਆਪਾਂ ਉਹੀ ਰੱਖਣੀਆਂ
ਉਹੀ-ਉਹੀ ਐ, ਸਹੀ ਗੱਲ ਐ। ਫੇਰ ਪਤਾ ਮਤਲਬ ਇਹੋ ਜਿਆ ਐ ਕਿ ਮੈਨੂੰ ਨਾ ਗਰਮੀਆਂ ਇੰਨੀ ਪਸੰਦ ਆਂਦੀਆਂ ਨੇ ਨਾ ਸਰਦੀਆਂ ਨੀ ਪਸੰਦ, ਮੈਨੂੰ ਨਾ ਰੇਨੀ ਸੀਜ਼ਨ ਯਾ ਫਿਰ ਜੇੜਾ ਅਗਸ ਸੈਪਟੈਂਬਰ ਵਾਲੇ ਮੰਥਸ ਹੁੰਦੇ ਨਾ ਓਸ ਟਾਈਮ ਚ ਜੇੜੀ ਵਾਰਮੈਂਟ ਹੁੰਦੀ ਐ, ਸੀਜ਼ਨ ਹੁੰਦਾ ਐ ਓ ਮੈਨੂੰ ਬੌਤ ਵਧੀਆ ਲੱਗਦਾ ਕਿਉਂਕਿ ਨਾ ਓਸ ਸਮੇਂ ਬਉਤ ਜ਼ਿਆਦਾ ਗਰਮ ਹੁੰਦਾ ਐ। ਨਾ ਉਸ ਸਮੇਂ ਬੌਤ ਜ਼ਿਆਦਾ ਠੰਡਾ ਹੁੰਦੈ ਬੰਦਾ ਮ ਮਤਲਬ ਪੂਰੀ ਲਾਈਫ ਵਗੈਰਾ ਇੰਜੋਏ ਕਰ ਸਕਦੈ ਕਿੱਥੇ ਘੁੰਮਣ ਜਾਣਾ ਤੇ ਬੈਸਟ ਟਾਈਮ ਹੁੰਦੈ ਓਸ
ਬਟ ਚੀਜ਼ਾਂ ਤਾਂ ਆਪਾਂ ਨੂੰ ਸਰਦੀਆਂ ਚ ਈ ਖਾਣ ਨੂੰ ਮਿਲਦੀਆਂ ਨੇ ਬਈ ਸਰਦੀਆਂ ਨੇ ਚੀਜ਼ਾਂ ਬੌਤ ਵਧੀਆ ਹੁੰਦੀਆਂ ਨੇ। ਔਰੇਂਜ ਹੋ ਗੇ, ਗੋਆਵਾ ਹੋ ਗਿਆ ਬਈ। ਸਈ ਐ ਮੱਕੀ ਦੀ ਰੋਟੀ
ਹਾਂ ਮਤਲਬ ਪਤਾ ਹੁਣ ਮੱਕੀ ਦੀ ਰੋਟੀ ਨੀ ਪਸੰਦ ਆ ਮੈਂ ਸਰਸੋਂ ਦੇ ਸਾਗ ਨਾਲ ਹਮੇਸ਼ਾ ਕਣਕ ਦੀ ਰੋਟ ਖਾਨੀ ਆ ਮੇਰੀ ਮੰਮੀ ਮੈਨੂੰ ਏ ਕੈਂਦੀ ਤੂੰ ਕਾਦੀ ਪੰਜਾਬੀ ਜੇੜੀ ਤੈਨੂੰ ਮਕ ਕਿ ਰੋਟੀ ਨੀ ਪਕਾਣੀ ਮੈਨੂੰ ਨਈ ਅੱਛੀ ਲੱਗਦੀ
ਪਰਾਂਠੇ ਤਾਂ ਖਾਨੇ ਓ ਨਾ। ਮੇਥੀ ਦੇ, ਮੇਥੀ ਦੇ, ਪਾਲਕ ਏ ਸਭ ਦੇ ਹਨਾ ਏ ਵੀ ਟੇਸਟੀ ਲੱਗਦੇ ਨੇ ਵੈਸੇ ਸਰਦੀ ਚ ਤਾਂ
ਹਾਂਜੀ, ਹਾਂਜੀ।
ਚਲੋ, ਠੀਕ ਐ ਫੇਰ। ਹਾਂਜੀ ਠੀਕ ਓਕੇ, ਓਕੇ ਸਾਸ਼੍ਰੀਕਾਲ ਜੀ।
ਸਹੀ ਹੋਗੀ।